ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ। ਹੈਲੋ।
ਹਾਂਜੀ ਕੀ ਹਾਲ ਏ ਸਤਿ ਸ਼੍ਰੀ ਅਕਾਲ ਕੀ ਹ ਹਾਂਜੀ ਹ ਨੀ, ਆ ਰਹੀ ਏ।
ਅੱਛਾ, ਅੱਛਾ।
ਹੋਰ ਦੱਸੋ ਹਾਂਜੀ ਵਧੀਆ, ਵਧੀਆ।
ਠੀਕ ਏ।
ਬਸ ਮੈਂ ਬੈਠੀ ਸੀ ਮੈਂ ਕ ਚੱਲ ਯਾਦ ਕਰਾਂ।
ਵਧੀਆ ਕੀਤਾ ਜੇ। ਹਮ ਕੀ ਬਣਾ ਰਿਹੇ ਔ ਅਜ। ਮੈਂ ਤਾਂ ਬੈਠੀ ਹੂਈ ਸੀ। ਲੋਕਕੀਆਂ ਕੰਮ ਦਾ।
ਲੰਚ ਹੋ ਗਿਆ ਤੁਹਾਡ
ਹਾਂਜੀ ਬਸ ਹੂਣੇ ਕਿੱਤਾ। ਲੰਚ 'ਤੇ ਬ੍ਰੇਕਫਾਸਟ ਕੱਠਾ ਕਰਨੀ ਆ ਨਾ ਮੈਂ। ਠੀਕਾਂ
ਵਧੀਆ ਹਾਂ ਬੱਸ। ਤੁਹਾਡੀ ਆਵਾਜ਼ ਬੜੀ ਘੱਟ ਆਂਦੀ ਅ।
ਅੱਛਾ ਔਹ ਨਾ ਮੇਰਾ ਸੇ ਗਲਾ ਖਰਾਬ ਹੋ ਜਾਂਦਾ।
ਅੱਛਾ, ਅੱਛਾ।
ਹਾਂਜੀ।
ਹੋਰ ਦੱਸੋ, ਬਸ ਉੰਜੇ ਬਾਜ਼ਾਰ ਗਈ ਸੀ ਮੈਂ ਤੇ ਮੈਂ ਧਿਆਨ ਆਇਆ ਮੈਂ ਕਿਹਾ ਚੱਲ ਨਾ ਇੱਕ ਵਾਰੀ ਆਪਾਂ ਇਕੱਠੇ ਬਾਜ਼ਾਰ ਗਏ ਸੀ ਨਾ, ਸੂਟ ਲਿਆ ਸੀ ਆਪਾਂ ਨੇ।
ਮੈ ਕਿਹਾ ਬੜਾ ਮਜ਼ਾ ਆਇਆ ਸੀ ਜ ਇਕੱਠੇ ਗਏ
ਹਾਂ ਹਾਂ ਉਹੀ ਹੋ ਤੇ ਆਪਾਂ ਸੋਪਿੰਗ ਵੀ ਕੀਤੀ ਸੀਗੀ
ਹਾਂ ਤੁਸੀਂ ਖਾਂਦੇ ਸੀ ਆਨ
ਹਮ ਹਮ ਤੇ ਮੈਂ ਕਿਹਾ ਚੱਲ ਬ
ਜਿਹੜੇ ਸਵਾਦ ਗੋਲ ਕੱਪੜੇ ਤੇ ਸਾਡੇ ਉੱਥੇ ਮਿਲਦੇ ਹੀ ਨਹੀਂੀ ਹੋਣਗੇ ਤਾਂ
ਹਾਂ ਸਹੀ ਗੱਲ ਇੱਥੇ ਬਹੁਤ ਟੇਸਟੀ ਚੀਜ਼ਾਂ ਹੁੰਦੀਆਂ ਵਨ ਮੋਮੋਸ ਵਗੈ ਆਪਣੇ
ਹਾਂ ਇੱਕਥੇ ਸ਼ੌਕ ਨਾਥ ਹੋਲੀ ਦੇ ਉੱਥੋਂ ਉਹ ਟਰਾਈਬ ਹੁੰਦੇ ਨੇ ਉਹ
ਆਵਾਜ਼ ਡਿਸ ਡਿਸਟਰਬੈਂਸ ਬੜੀ ਆਉਂਦੀ ਆਵਾਜ਼
ਮੈਂ ਕਿਹਾ ਤੁਹਾਡੇ ਕੋਲ ਵੀ ਨੇ ਨਾ ਤੁਹਾਡੇ ਰਿਸ਼ਤੇ ਕੋਈ ਦੱਸੋ ਅਤੇ ਉਹ ਤੇ ਤੁਸੀਂ ਉਹ ਮੰਗਾਏ ਸੀ ਹਨੀ ਚੀਲੀ
ਹਾਂਜੀ ਹਾਂਜੀ ਤੁਹਾਨੂੰ ਯਾਦ
ਹਾਂ ਮੈਨੂੰ ਯਾਦ ਹੈ ਬਹੁਤ ਟੈਸਟ ਸੀ
ਹਾਂ ਬੜੇ ਵਧੀਆ ਸੀ ਉਹ ਤੇ ਉਹ ਬਣਾਉਂਦੇ ਸੀ ਬੜੇ ਵਧੀਆ ਹੁਣ ਤਾਂ ਉਹਨੇ ਬੰਦ ਕਰਤੀ ਨਾ
ਅੱਛਾ
ਆਵਾਜ਼ ਬਿਲਕੁਲ ਸਹੀ ਨਹੀਂੀ ਆ ਰਹੀ ਤੁਹਾਡੀ ਬਿਲਕੁਲ ਬਲ
ਸ਼ੋਪ ਬੰਦ ਕਰਤੀ
ਹਮ
ਤੁਸੀਂ ਕੀ ਪਾ ਰਹੇ ਹੋ ਕਿ ਤੁਸੀਂ ਕੀ ਖਾ ਰਹੇ ਹੋ ਬਜ਼ਾਰ ਹੋ
ਨਹੀਂ ਮੈਂ ਤਾਂ ਲੰਚ ਕੀਤਾ
ਅੱਛਾ
ਤੇ ਮੈਂ ਬੈਠ ਸੀ ਮ ਫਸਲ ਕਾਲ ਕਰਨੀ ਆ
ਕਿਤੇ ਕੀ ਬਣਾਇਆ ਜੇ
ਅੱਜ ਬਣਾਈ ਸੀਸੀਂ ਆਲੂ ਪਨੀਰ ਦੀ ਸਬਜ਼ੀ
ਅੱਛਾ ਅੱਛਾ ਕੁਛ ਨੀ ਆਲਸ ਨਈ ਸੀ ਇੱਕੀ ਸੌ ਤੋਂ
ਹਾਂ
ਜਿਹੜੇ ਰਹਿੰਦੇ ਨੇ ਕੀ ਹੋਇਆ ਉਹਨਾ ਨੂੰ ਠੀਕ ਨੀ ਉਹ
ਹਾਂ ਉਹਦੀ ਨਾ ਡੈਥ ਹੋ ਗਈ ਅੱਜ
ਹਾਂ ਮੈਂਨੂੰ ਦੱਸ ਮੈਨੂੰ ਤੇ ਦੱਸ ਮੈ ਤੇ ਏਨੀ ਸ਼ੌਕ ਹੋਗੀ ਸੀ ਏਹ
ਹਮ ਹਮ ਉਹ ਨਾ ਬੜੀ ਡਾਇਟ ਕਰਦੀ ਸੀ ਬਹੁਤ ਜ਼ਿਆਦਾ ਡਾਇਟ ਦਾ ਉਹਨੂੰ ਹੈਗਾ ਸੀ ਮੈ ਪਤਲੀ ਹੋ ਜਾ ਸਲਿਮ ਹੋ ਜਾ
ਮੈਂ ਉਹਨੂੰ ਹੈ ਮੈਂ ਉਹਨੂੰ ਇੱਕ ਵਾਰੀ ਵੇਖਿਆ ਉੱਥੇ ਠੀਕ ਤਾਂ ਸੀ ਪਤਲੀ ਤੇ ਹੈਗੀ ਸੀ
ਹਮ ੳਹਨੇ ਖਾਇਆ ਪੀਆ ਨੀ ਕਿੰਨੇ ਚਿਰ ਤੋਂ ਕੁਛ ਅੰਦਰ ਉਹਦਾ ਇਨਫੈਕਸ਼ਨ ਹੋ ਗਿਆ
ਹਮ ਹਮ
ਹਮ ਹਮ
ਤੇ ਫੇਰ ਹੁਣ ਕਿੱਥੇ ਘਰ ਏ
ਕੱਲ੍ਹ ਲੈ ਕੇ ਜਾਣਗੇ ਉਹਦਾ ਬ੍ਰਦਰ ਹੈ ਨਾ ਬਾਹਰ ਰਹਿੰਦਾ
ਅਛਾ ਅਛਾ
ਹੋਰ
ਹੋਰ ਤੁਸੀਂ ਗਏ ਸੀ ਤੁਸੀਂ ਨੀ ਨੀ ਪਤਾ ਨਹੀ ਕਿਸੇ ਨੇ ਹੁਣੀ ਗੱਲ ਹੋ ਰਹੀ ਸੀ ਕਿਸੇ ਮੈਨੂੰ ਲੱਗਦਾ ਸਾਡੇ ਨਾਲ ਜ ਕਲੇਟੀ ਵੀ ਲੱਗ ਜਾਣਾ ਨਾ ਅੱਗੇ ਘਰੇ ਉਹਨਾਂ ਦੇ ਉੱਥੇ ਮਤਲਬ ਨੌਨ ਵਿਚ ਨੇ
ਅੱਛਾ ਅੱਛਾ ਅੱਛਾ ਅੱਛਾ ਹਮ ਬਸ ਟਾਈਮ ਦਾ ਕੋਈ ਪਤਾ ਨੀ
ਸਹੀ ਗੱਲ ਹੈ ਤੇ ਹੁਣ ਤੁਸੀਂ ਤੁਸੀਂ ਹੋ ਆਏ ਉਹਨਾਂ ਦੇ ਘਰ
ਸਵੇਰੇ ਪਹਿਲੇ ਗਈ ਸੀ ਪਹਿਲੇ ਹੋ ਕੇ ਆਈ ਹਾਂ ਮੈਂ ਉਸ ਤੋਂ ਬਾਅਦ ਫਿਰ ਮੈਂ ਆ ਕੇ ਕੰਮ ਕੁਮ ਕੀਤਾ ਘਰ ਦਾ ਸਾਰਾ ਕੰਮ ਕਰਨ ਵਾਲਾ ਪਿਆਰ ਸੀ ਮੇੜ ਨੀ ਆ ਰਹੀ ਨਾ ਕਤ ਹੋ ਰਹੀ ਪੜੀ
ਨਹੀਂ ਆਇ ਪਤਾ ਸੀ ਕਿਉਂਇਆ ਐਡ
ਨਹੀਂ ਐਡਮਿਟ ਨਹੀਂ ਸੀ ਉਹ ਐਡਮਿਟ ਨਹੀਂ ਸੀ ਨਹੀਂ ਐਡਮਿਟ ਨਹੀਂ ਸੀ ਹਾਂ ਐਡਮਿਟ ਨਹੀਂ ਹੈਗੀ ਸੀ ਹਾਂ ਹਾਂ ਸ ਰਹੀ ਸੀ ਘਰ ਹੀ ਅਚਾਨਕ ਤਬੀਅਤ ਖ਼ਰਾਬ ਹੋਈ ਹੈ ਤੇ ਡਾਕਟਰ ਕੋਲ ਲੈ ਗਏ ਬਸ ਹਮ ਹਮ ਜਵਾਨ ਸੀ ਬਿਆਨ ਲਾਇਕ
ਤੁਸੀਂ ਕਹਿਿੰਦੇ ਸੀਂ ਗਏ ਸੀ ਕਿੱਥੇ ਮ ਕਿਹਾ ਤੁਡੇ ਘਰ ਆਏ ਸੀ
ਹਾਂ ਹਾਂ
ਤੁਡੇ ਕੋਲ ਆਉਂਦੀ ਹੁੰਦੀ ਸੀ
ਹਮ ਬਹੁਤ ਆਦੀ ਸੀ ਮੇਰੇ ਕੋਲ
ਪੜਕੇ ਕਹਦੇ ਹੁੰ ਸੀ ਦੁਬਰੇ ਵੀ ਆਉਂਦੇ ਆ ਦ ਜ ਜਿਦੇ ਸ ਜਾਣਾ
ਹਮ ਬਸ ਕੁਛ ਨੀ ਕਹਿ ਸਕਦੇ ਵੀੇ ਹਮ
ਤੁਹਾਡੇ ਘਰ ਸਭ ਠੀਕ ਨੇ ਕਿਥ
ਹਾਂਜੀ ਸਭ ਠੀਕ ਠਾਕ ਇੰਨਾ ਵਧੀਆ ਨੇ ਬਸ ਹੁਣੇ ਲੰਚ ਕੀਤਾ ਇਹਨਾਂ ਨੇ ਮੈਂ ਕਰ ਲਿਆ ਸੀ ਬਸ ਬੈਠੀ ਸੀ ਹਮ ਹਾਂ ਮੈਨੂੰ ਖਿਆਰ ਆ ਗਿਆ ਮੈਂ ਕਿਹਾ ਤ ਫੋਨ ਕਰਾਂ ਯਾਦ ਕਰਦੇ ਪਏਸੀਂ ਤਾਂ ਹਮ ਹਮ ਹੋਰ ਦੱਸੋ
ਹੋਰ ਬਸ ਤੁਸੀਂ ਕੀ ਕਰ ਰਹੇ ਸੀ ਅਸੀਂ ਮਾਰਕੀਟ ਆਏਦੇ ਸੀ ਅੱਜ
ਨਹੀਂ ਨਹੀਂ ਇੱਥੇ ਗਰਮੀ ਇੰਨੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੈ ਆਪਾਂ ਕਮਰੇ ਤੋਂ ਬਾਹਰ ਨਹੀਂੀ ਜਾ ਸਕਦੇ ਮਾਰਕੀਟ ਤਾਂ ਬੜੀ ਦੂਰ ਦੀ ਗੱਲ ਹੈ
ਨਹੀਂ ਇੱਥੇ ਤਾਂ ਮੌਸਮ ਵਧੀਆ ਹੋ ਰਿਹਾ
ਨਹੀਂ ਇੱਥੇ ਬਹੁਤ ਜ਼ਿਆਦਾ ਗਰਮੀ ਹੈ
ਸਾਡੇ ਇੱਥੇ ਬਹੁਤ ਅੱਛਾ ਮੌਸਮ ਬਣਾਦਾ
ਹਮ